ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਠੀਕ ਹੋ? ਹਾਂਜੀ, ਕੀ ਕਰ ਰਹੇ ਸੀ?
ਬਸ, ਕਰਾਂ ਦੇ ਕੰਮ ਹੀ ਨੀ ਖਤਮ ਹੋਣੇ ਤੇ ਆ ਰਹੇ। ਕਦੀ ਕੀ, ਤੇ ਕਦੀ ਕੀ, ਦਿਮਾਗ ਖ਼ਰਾਬ ਕੀਤਾ ਆ ਘਰਦਿਆਂ ਨੇ ਮੇਰਾ, ਸੱਚੀ ਕਵਾ।
ਹਾਂ ਇਹ ਤੇ ਹੈ, ਘਰਾਂ ਦੇ ਕੰਮ ਵੀ ਬਹੁਤ ਹੋ ਜਾਂਦੇ, ਮੌਸਮ ਕਿਹੋ ਜਿਹਾ ਹੈ।
ਪਸੰਦ ਤੇ, ਮੌਸਮ ਕੀ ਕਰੇ ਏ, ਜਾਦ ਘਾਰ ਹੀ ਦਿਮਾਗ ਖ਼ਰਾਬ ਹੋਯਾ, ਮੌਸਮ ਕੀ ਕਰੇਗਾ।
ਇਹ ਵੀ ਗੱਲ ਹੈ, ਕਿਉ ਕੀ ਹੋਇਆ ਘਰ ਦਾ
ਬਸ ਛੋਟੀਆਂ, ਛੋਟੀਆਂ ਗੱਲਾਂ ਤੋਂ ਦਿਮਾਗ ਖਰਾਬ ਹੋ ਜਾਂਦਾ।
ਹਾਂ ਸਹੀ ਗੱਲ ਹੈ, ਬੰਦਾ ਘਰ ਰਹਦਾ, ਛੋਟੀਆਂ ਮੋਟੀਆਂ ਰੋਕ ਟੋਕ ਵਥੇਰੇ ਹੁੰਦੇ ਹੈ।
ਹਾਂ ਪਰੇਸ਼ਾਨੀਆਂ ਦਿਮਾਗ ਵਿਚ, ਉਹ ਘਰਾਂ ਦੇ ਕੰਮਾਂ ਤੋਂ ਆਦਮੀਆਂ ਦੇ ਕੰਮਾਂ ਤੋਂ ਬੰਦਾ ਪਰੇਸ਼ਾਨ ਹੀ ਹੋ ਜਾਂਦਾ।
ਸਹੀ ਗੱਲ ਹੈ, ਅੱਜ ਕ੍ਹ ਦੇਖੋ ਕੰਮ ਕਾਰ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਹੀ ਹੈ। ਠੀਕ ਤਾਂ ਹੈ ਨੀ, ਕਿਸੇ ਦੇ ਕੰਮ ਕਾਰ, ਫਿਰ ਆਦਮੀਆਂ ਨੂੰ ਜਿਹੜੀ ਹੈ ਕੋਈ ਟ
ਜਾ ਰਹੀ ਹੈ, ਜਨਸੰਖਿਆ ਵੱਧਦੀ ਜਾ ਰਹੀ ਹੈ, ਆਬਾਦੀ ਜਿਹੜੀ ਹੈ। ਤੇ, ਰੋਜ਼ਗਾਰ ਹੈ ਨੀ ਬੰਦੇ ਦਾ ਤਾਂ ਹੋਰ ਰੋਜ਼ਗਾਰ ਹੈ ਨੀ ਕੋਈ, ਦਿਮਾਗ ਫੇਰ ਇਹਨਾਂ ਚੀਜ਼ਾਂ ਨਾਲ ਤੇ ਕੀ ਹੁੰਦਾ, ਮੰਨ ਲਓ ਜਨਸੰਖਿਆ ਜਿਆਦਾ ਹੋਏਗੀ। ਕੀ ਹੁੰਦਾ, ਰੋਜ਼ਗਾਰ ਵਿੱਚ ਵੀ ਦਿੱਕਤ ਆ ਜਾਂਦੀ ਹੈ। ਕਿਉਂਕਿ ਕੀ ਹੁੰਦਾ ਹੈ, ਵੀ ਕੰਮ ਤੇ ਹੁੰਦੇ ਨੀ ਹੁਣ ਇੰਨੀ ਸਰਕਾਰੀ ਨੌਕਰੀਆਂ ਵੀ ਨਹੀਂ ਰਹੀਆਂ, ਕਿ ਬੰਦਾ ਕੋਈ ਉਹ ਕਰ ਲਏ।
ਹਾਂਜੀ, ਹਾਂ ਸਰਕਾਰੀ ਨੌਕਰੀਆਂ ਵੀ ਨੀ ਇਨ ਨੌਕਰੀਆਂ ਵੀ ਨੀ ਕੱਢਦੇ, ਜਿਤਨੀ ਤਾਂ ਜਨਸੰਖਿਆ ਦੇਖੋ ਨੌਕਰੀਆਂ ਘੱਟ ਨਿਕਲਦੀਆਂ, ਬੰਦੇ ਜ਼ਿਆਦਾ ਹੁੰਦੇ ਹੈ।
ਫੇਰ ਐ ਹੁੰਦਾ, ਜੀ ਆਬਾਦੀ ਵਧੇਗੀ, ਤੇ ਕੰਮ ਕੋਈ ਇੰਨਾ ਥੋੜੀ ਨਾ ਹੁੰਦਾ, ਕਿ ਉਹ ਹਰ ਇੱਕ ਨੂੰ, ਸਾਰੇ ਸ਼ਹਿਰ ਨੂੰ ਹੀ ਕੰਮ ਦੇ ਦੇਣਗੇ।
ਹਾਂ ਇਹ ਤੇ ਹੈ।
ਔਰ
ਪਰ ਅੱਜ ਕੱਲ੍ਹ ਦੇਖੋ ਜ਼ਿਆਦਾ ਪੜ੍ਹੇ ਲਿਖਣ, ਤੋਂ ਨੌਕਰੀਆਂ ਮਿਲਦੀਆਂ ਵੀ ਨਹੀਂ ਹੈ। ਤੇ ਜਿਹੜਾ ਪੈ, ਜਿਹਨਾਂ ਕੋਲ ਜ਼ਿਆਦਾ ਪੈਸਾ ਹੁੰਦਾ ਉਹਹੀ ਅੱਗੇ
ਕਿਆ ਮੇਰਾ ਮੰਨਣਾ ਤੇ ਐਵੇ ਜ਼ਿਆਦਾ ਪੜ੍ਹਾਉਣਾ ਬੇਕਾਰ ਬੱਚਿਆਂ ਨੂੰ ਆਪਣਾ ਜੀ। ਬਾਰ੍ਹਵੀਂ ਕਰਵਾ ਕੇ ਬਾਰ੍ਹਵੀਂ ਜਮਾਤ ਕਰਾ ਕੇ ਸਿੱਧਾ ਕੋਈ ਆਪਣਾ ਕੋਰਸ ਕਾਰਸ ਕਰਾ ਕੇ
ਹਾਂਜੀ ਇਹ ਤੇ ਹੈ। ਹਾਂਜੀ, ਕੋਈ ਪਲੱਸ ਟੂ ਤੋਂ ਬਾਅਦ ਨਾ ਬਾਰਵੀਂ ਤੋਂ ਬਾਅਦ ਬੰਦਾ ਕੋਰਸ ਕਰਵਾ ਦੇ ਕੋਈ ਉਹੀ ਠੀਕ ਹੈ।
ਹਾਂ
ਹਾਂਜੀ ਇਹ ਤਾਂ ਤੁਸੀਂ ਠੀਕ ਆ ਕੋਰਸ ਹੀ ਠੀਕ ਹੈ, ਪੜ੍ਹਾ, ਪੜ੍ਹਾ ਕੇ ਕੀ ਕਰਨਾ ਨੌਕਰੀ ਇਨੀਆਂ ਹੇਨੀ। ਗਿਆ ਨੀ ਹੈ, ਜੇ ਕਿਧਰੇ ਨਿਕਲਣ ਵੀ ਨੌਕਰੀਆਂ ਤਾਂ ਸਿਫਾਰਸ਼ ਹੋ ਜਾਂਦੀ ਸਾਰੀ ਜਗ੍ਹਾ। ਪੈਸਾ ਚਲਦਾ ਜਿਨਾਂ ਕੋਲ ਪੈਸੇ ਆਉਣ
ਪਤਾ ਅੱਜ ਕੱਲ ਲੋਕੀ ਜਿਆਦਾ ਇਨਾ ਪੜ੍ਹਾਉਂਦੇ ਨੀ ਹੈ, ਪਲੱਸ ਟੂ ਕਰਾ ਕੇ ਨਾਲ ਹੀ ਕੋਰਸ ਕਰਾ ਦਿੰਦੇ ਨੇ ਵਿਹਲੀ ਹੈਗੇ ਉਹ ਤੋਂ ਕਿਉਂਕਿ ਹੈ, ਉਹਦੇ ਦੂਸਰੀ ਤਰ੍ਹਾਂ ਵੀ ਉਹ ਜਾਂਦੀ ਹੈ, ਨਾ ਆਪ ਕੋਰਸ ਪੋਡਸ ਵੀ ਹੋ ਜਾਂਦੀ ਹੈ।
ਆਹ ਹਾਂ ਪੜ੍ਹਾਈ ਤਾਂ ਸਹੀ ਗੱਲ ਹੈ, ਪੜ੍ਹਾਈ ਬਸ ਪ੍ਰਾਈਵੇਟ ਕਰ ਲਏ। ਪਲੱਸ ਟੂ ਤੋਂ ਬਾਅਦ ਆਪਣਾ ਕੋਈ ਕੰਮ ਕਾਰਜ ਦੇਖ ਲਿਆ, ਕੋਈ ਕੋਰਸ ਦੇਖ ਲਿਆ ਪੜ੍ਹਾਈ ਵੀ ਜਾਰੀ ਰੱਖੇ।
ਹਾਂ ਇਹ ਤਾਂ ਹੈ ਹੀ, ਬਿਲਕੁਲ ਜੀ ਬਿਲਕੁਲ ਔਰ
ਬਸ ਵਧੀਆ ਸਭ ਠੀਕ ਮੈਂ ਕਿਹਾ ਬੈਠੇ ਹੋਏ। ਮੈਂ ਕਿਹਾ ਭੈਣ ਜੀ ਨੂੰ ਫੋਨ ਹੀ ਕਰ ਲਈਏ। ਕਾਫੀ ਟਾਈਮ ਹੋ ਗਿਆ ਸੀਗਾ ਤੁਹਾਨੂੰ ਗੱਲ ਨਹੀਂ ਕੀਤੀ ਤੁਸੀਂ ਤਾਂ ਪਰੇਸ਼ਾਨ
ਬਹੁਤ ਹੀ ਮੈਂ ਤੇ ਕਿੰਨੇ ਟਾਈਮ ਤੇ ਪਰੇਸ਼ਾਨ ਹੀ ਕੁਛ ਲੋਕ ਦਿਮਾਗ ਖ਼ਰਾਬ ਕਰ ਦਿੰਦੇ ਨੇ ਕੁਛ ਵੈਸੇ ਦਿਮਾਗ ਹੋ ਜਾਂਦਾ ਖਰਾਬ
ਦੇਖੋ ਗਰਮੀ ਵੀ ਬਹੁਤ ਸਹੀ ਗੱਲ ਹ ਹਾਂ ਕੋਈ ਲੋਕ ਵੀ ਆਪਣੇ ਘਰਾਂ ਹੋ ਗਈਆਂ ਅੱਜ ਕੱਲ ਲੋਕੀ ਵੇਸ ਰਹੀ ਹ ਉਹ ਵੀ ਪਰੇਸ਼ਾਨ ਕਰ ਰਹਿੰਦੇ ਰਹਿੰਦੇ ਉਹ ਪਰੇਸ਼ਾਨ ਕਰ ਦਿੰਦੇ।
ਠੀਕ ਹੈ ਮੈਡਮ ਫਿਰ ਮੈਂ ਗੱਲ ਕਰਾਂਗੀ ਤੁਹਾਡੇ
ਹਾਂਜੀ ਹਾਂਜੀ ਹੋਰ ਸੁਣਾਓ
ਠੀਕ ਹ ਮੈਡਮ ਸਤਿ ਸ਼੍ਰੀ ਅਕਾਲ ਹਾਂਜੀ ਸਭ ਚਲੇ ਗਏ ਸਤਿ ਸ੍ਰੀ ਅਕਾਲ ਜੀ ਮੈਨੂੰ ਕੰਮ ਪੈ ਗਿਆ ਜੀ
ਆ
ਹਾਂ ਬ